ਸਸ ਰੀ ਕਾਲ ਜੀ, ਹੋਰ ਠੀਕ ਹੋ। ਠੀਕ ਹੋ।
ਹਾਂਜੀ -ਹਾਂਜੀ ਵਧੀਆ, ਤੁਸੀਂ ਦੱਸੋ ਤੁਸੀ ਠੀਕ ਹੋ।
ਸਾਰੇ ਠੀਕ ਨੇ।
ਹਾਂਜੀ, ਕੀ ਕਹਿ ਰਹੇ ਹੋ?
ਠੀਕ ਨੇ ਘਰਦੇ।
ਸਭ ਵਧੀਆ ਨੇ -ਸਭ ਵਧੀਆ ਨੇ, ਤੁਸੀਂ ਦੱਸੋ ਘਰ ਬਾਰ ਠੀਕ ਐ।
ਹਾਂਜੀ ਘਰ-ਬਾਰ ਸਾਰੇ ਠੀਕ ਐ, ਹੋਰ ਕੀ ਕਰਦੇ ਪਏ ਸੀ।
ਕੁਛ ਨੀ ਬਸ ਹੁਣੇ ਰੋਟੀ ਬਣਾ ਕੇ ਹਟੀ ਸੀ ਮੈਂ। ਤੇ ਬੱਚਿਆਂ ਨੂੰ ਦੁੱਧ ਦਿੱਤਾ, ਉਹ ਕਹਿ ਰਹੇ ਸੀ ਦੁੱਧ ਪੀਣਾ ਮੈਂ ਕਿਹਾ ਚਲੋ ਮੈਂ ਤੁਹਾਨੂੰ ਦੁੱਧ ਗਰਮ ਕਰ ਦਿੰਦੀ ਆ। ਤੇ ਸੌਣ ਅਹ ਸੌਣ ਦਾ ਟਾਈਮ ਹੋ ਜਾਂਦਾ, ਤੁਹਾਨੂੰ ਪਤਾ ਦਸ ਤੇ ਵੱਜ ਗਏ ਨੇ। ਅਸੀ ਤੇ ਸੋ ਜਾਂਨੇ ਆਂ ਗਿਆਰਾਂ ਵਜੇ ਤੱਕ, ਬੱਚੇ ਨੀ ਸੌਂਦੇ ਸਾਡੇ ਇੱਕ-ਇੱਕ, ਦੋ-ਦੋ ਵਜੇ ਤੱਕ। ਮੈਂ ਕਿਹਾ ਮੈਂ ਮੈਂ ਤੇ ਤੁਹਾਨੂੰ ਦੁੱਧ ਦੇ ਕੇ ਲੇਟਾ, ਕਿਉਂਕਿ ਮੈਂ ਤੇ ਸਵੇਰ ਦੀ ਲੱਗੀ ਹੋਈ ਹਾਂ ਮੇਰੇ ਤੇ ਹੁਣ ਸਰੀਰ ਚ ਜਾ ਜਾਨ ਨੀ ਹੈਗੀ ਕੁਛ ਕਰਨ ਦੀ, ਦੁੱਧ ਪੀਓ ਤੇ ਮੈਂ ਫੋਨ ਲੱਗਿਆ ਤੁਸੀਂ ਦੂਜੇ ਕਮਰੇ ਚ ਜਾਓ, ਜੋ ਕਰਨਾ ਆਪਣਾ ਖੇਲਣਾ ਖੂਲਣਾ ਕਰ ਲਓ।
ਹਾਂਜੀ ਉਹ ਪਤਾ ਕਿੱਦਾਂ ਪਏ ਸੋਏ ਰਹਿੰਦੇ, ਤੇ ਨੀਂਦਰ ਨੀ ਆਂਦੀ ਹੁਣ।
ਉਹ ਇਹ ਤੇ ਦੁਪਹਿਰੇ ਸੋਏ ਵੀ ਨਾ ਤਾਂ ਵੀ ਐ ਸਾਰੀ ਰਾਤੀ ਇਹਨਾਂ ਨੇ ਜਾਗਣਾ ਹੀ ਐ ਇੱਕ ਦੋ ਵਜੇ ਤੱਕ, ਪਤਾ ਨੀ ਅੱਜ -ਕੱਲ੍ਹ ਕਿਹੜੀ ਗੇ ਗੇਮਾਂ ਖੇਲਦੇ ਨੇ ਤੰਬੋਲਾ ਹੈਗੀ ਐ ਇੱਕ ਊਨੋ ਆ ਗਈਆਂ ਨੇ, ਲੂਡੋ ਆ ਗਈ ਨੇ ਖੇਲ
ਹਾਂਜੀ ਬਹੁਤ ਸਾਰੇ ਗੇਮ ਲੂਡੋ, ਚੈਸ, ਕੈਰਮ ਬੋਰਡ ਬਹੁਤ ਸਾਰੇ ਗੇਮ ਨੇ।
ਬੜੀਆ ਨੇ ਬੜੀਆ ਨੇ ਤੁਹਾਨੂੰ ਕੀ ਕੀ ਦੱਸਾਂ ਸਾਡੇ ਬੱਚੇ ਦੇ ਮਤਲਬ ਸਾਰੀ ਗੇਮਾਂ ਇਹਨਾਂ ਕੋਲ ਹੈਗੀਆਂ ਨੇ, ਪਰ ਜਿਹੜੀ ਨਈ ਆਣੀ ਹੈ ਮਾਰਕੀਟ ਚ ਉਹ ਇਹਨਾਂ ਨੇ ਲੈਣੀ ਹੀ ਲੈਣੀ ਐ, ਕੋਈ ਵੀ ਨਈ ਮਤਲਬ ਤੁਹਾਨੂੰ ਦੇਖਦੇ ਹੈ ਨਾ ਕੋਈ ਨਈ ਗੇਮ ਆ ਜੇਗੀ ਮਾਰਕੀਟ ਚ ਇਹਨਾਂ ਨੇ ਅਗਲੇ ਦਿਨ ਹੀ ਦੇਖ ਲੈਣੀ ਐ। ਫੋਨ ਤੇ ਸਾਨੂੰ ਕਹਿੰਦੇ ਦਵਾ ਕੇ ਲਿਆਓ ਦਵਾ ਕੇ ਲਿਆਓ, ਤੇ ਮੈਂ ਇਹਨਾਂ ਡੈਡੀ ਨੂੰ ਮਨਾ ਵੀ ਕਰ ਕਰਦੀ ਆਂ ਕਿ ਤੁਸੀਂ ਨਾ ਦਵਾਇਆ ਕਰੋ ਇਹ ਵਿਗੜ ਜਾਣਗੇ, ਪਰ ਨਹੀਂ ਉਹਨਾਂ ਨੇ ਦਵਾਣੀ ਹੈ ਇਹਨਾਂ ਨੂੰ।
ਹਾਂਜੀ ਉਹਨਾਂ ਦਾ ਸ਼ੌਕ ਐ, ਉਹਨਾਂ ਨੂੰ ਦਵਾਉਣ ਦਾ ਸ਼ੌਕ ਐ ਉਹਨਾਂ ਨੂੰ।
ਹਾਂ ਬ
ਫਿਰ ਵੀ ਦੇਖ ਇੰਨੇ ਜ਼ਿਆਦਾ ਨੀ ਹੋਣੀ ਚਾਹੀਦੀ ਨਾ ਬੱਚੇ ਫੇਰ, ਹਾਂਜੀ। ਵਿਗੜ ਜਾਂਦੇ ਨੇ ਖੇਲ ਕੇ ਤੂੰ ਪਤਾ ਅੱਜ- ਕੱਲ੍ਹ ਕਈ ਗੇਮਾਂ ਖਰਾਬ ਜੀ ਹਾਂਜੀ ਬੱਚਿਆਂ ਤੇ ਗਲਤ ਅਸਰ ਵੀ ਪੈਂਦਾ, ਹਾਂਜੀ ਆਈ ਤੇ ਬਸ ਉਹ ਕਹਿੰਦੇ ਵੇਖਲੀਏ ਫਿਰ ਹੁਣ ਲੈ ਕੇ ਆਓ, ਲੈ ਕੇ ਆਓ। ਹੋਰ ਤੁਹਾਡੇ ਬੱਚੇ ਠੀਕ ਨੇ, ਹਾਂਜੀ ਸਾਡੇ ਬੱਚੇ ਬਹੁਤ ਠੀ ਠੀਕ ਨੇ ਉਹ ਵੀ ਜਿੱਦ ਕਰਦੇ ਨੇ, ਪਰ ਅਸੀਂ ਉਹਨਾਂ ਨੂੰ ਦਵਾਂਦੇ ਨੀ ਕੁਛ ਕਿਉਂਕਿ ਲਿਮਿਟ ਦਾ ਦਵਾ ਦਵਾਨੇ ਆਂ, ਤੇ ਐਵੇਂ ਫੇਰ ਉਹ ਹੋਰ ਜਿੱਦ ਕਰਨਗੇ ਫਾਇਦਾ ਨੀ ਐ। ਫੇਰ ਫੇਰ ਜਵਾਲ ਲੈ ਕੇ ਆਇਆ ਕਰਨਗੇ ਫਿਰ ਇਸ ਲਈ ਜੀ ਲਿਮਿਟ ਲੈ ਕੇ ਦਿੰਦੇ ਜੋ ਉਹਨਾ ਦੀ ਬੱਸ ਸੋਖੀ ਲੰਗਦੀ
ਅੱਛਾ ਜੀ ਚਲੋ ਐਹ ਵੀ ਠੀਕ ਈ ਐ ਅਸੀ ਵੀ ਅਸੀਂ ਵੀ ਬਸ ਉਹਨਾਂ ਨੂੰ ਕੋਸ਼ਿਸ਼ ਕਰਦੇ ਹਾਂ ਲਿਮਿਟ ਦੀ ਲੈ ਕਿ ਦਈਏ ਮੈ ਤੇ ਇਹਨਾਂ ਨੂੰ ਕੈਨੀ ਆ ਚਲੋ ਜਿੰਨੀ ਹੈਗੀ ਐ ਬਥੇਰੀਆਂ ਨੇ ਤੁਹਾਡੇ ਕੋਲ ਹੁਣ ਬਸ ਓਰ ਨੀ ਲੈਣੀ ਐ ਜਿਹੜੀ ਆਏਗੀ ਮਾਰਕੀਟ ਚ ਉਹ ਫੋਨ ਚ ਦੇਖਲੋ ਬਸ ਦੇਖ ਕੇ ਖੁਸ਼ ਹੋਜੋ ਐ ਹੈ ਨੀ ਐਹ ਕਿ ਜਿਦ ਕਰਨੀ ਐ ਮੈਨੂੰ ਗੇਮ ਚਾਈਦੀ ਐ ਮੈਨੂੰ ਗੇਮ ਚਾਈਦੀ ਐ ਇਹੋ ਜਿਹਾ ਕੋਈ ਸੀਨ ਨੀ ਐ ਮੈਂ ਇਹਨਾਂ ਨੂੰ ਪਹਿਲੇ ਈ ਕੈਤਾ
ਹਾਂਜੀ, ਹੁਣ ਤਾਂ ਕਈ ਬੱਚਿਆਂ ਕੋਲ ਫੋਨ ਨੇ ਬੱਚੇ ਇਨਾ ਫੋਨ ਚਲਾਉਂਦੇ ਨੇ ਆਈ ਸੈਡ ਵੀਕ ਹੋ ਜਾਂਦੀ ਉਹਨਾਂ ਦੀ ਅਸੀ ਤੇ ਆਪਣੇ ਬੱਚਿਆਂ ਨੂੰ ਦਿੱਤਾ ਨੀ ਫੋਨ ਅਸੀਂ ਬਸ ਗਲੀ, ਗਲੀ ਚ ਛੱਡ ਦਿੰਨੇ ਆ ਉਹ ਖੇਲਦੇ ਰੈਂਦੇ ਫੇਰ ਬਸ ਸੱਤ ਵਜੇ ਤੱਕ ਘਰ ਵੜ ਜਾਂਦੇ ਨੇ।
ਮੇਰੀ ਨਾ ਸੱਸ ਨਾ ਗਲੀ ਚ ਜਾਨ ਨੀ ਦਿੰਦੀ ਬੱਚਿਆਂ ਨੂੰ ਆ
ਕਿਆ
ਪਤਾ ਨੀ ਉਹ ਡਰਦੇ ਨੇ ਕਹਿੰਦੇ ਨੇ ਗਲੀ ਦੇ ਬੱਚੇ ਠੀਕ ਠੀਕ ਨੀ ਐ
ਉਹਨਾਂ ਨੂੰ ਹਾਲ ਨੀ ਭੇਜਣਾ ਕਿਸੇ ਨੂੰ ਹਮ, ਮੈਂ ਤੇ ਮੰਮੀ ਆ ਹਾਂਜੀ ਦੇਖੋ ਹਾਂ ਜਿੱਦਾਂ ਜਿਵੇਂ ਦਾ ਕਰੋਗਾ ਨਾ ਓਦਾਂ ਉਵੇਂ ਕਰੇਗਾ ਜਿਵੇਂ ਤੁਸੀਂ ਲੜਾਈ ਵਾਲਾ ਬਿਹੇਵ ਕਰੋਗੇੋ ਓਨਾ ਉਹ ਵੀ ਲੜਾਈ ਵਾਲਾ ਕਰੇਗਾ ਜੇ ਵਧੀਆ ਕਰੋਗੇ ਤੇ ਵਧੀਆ ਆਪਸ ਚ ਪਿਆਰ ਆਪਸ ਚ ਆ ਗਿਆ ਸੀ ਤੇ ਉਹ ਤੋ ਉਹਨਾਂ ਦੇ ਮਾਰਚ ਨਾ ਉਹ ਕਹਿੰਦੇ ਕਿ ਨਈ ਮੈ ਨੀ ਆਪਣੇ ਨਿਆਣਿਆਂ ਨੂੰ ਬਾਹਰ ਭੇਜਨਾ ਉਹ ਵੀ ਚਲੋ ਦਾਦੀ ਨੇ ਉਹ ਵੀ ਬੱਚਿਆਂ ਦਾ
ਮੈਂ ਕਿਹਾ ਕੋਈ ਨੀ ਮੰਮੀ ਇਹੋ ਜਿਹੀ ਕੋਈ ਗੱਲ ਨੀ ਹੁੰਦੀ ਬੱਚੇ ਨਾ ਬਾਹਰ ਥੋੜਾ ਨਿਕ ਨਿਕਲਣਗੇ ਤਾਂ ਹੀ ਜਾਨ ਪਚਾਣ ਹੋਏਗੀ ਕਿ ਸਾਰਾ ਦਿਨ ਅੰਦਰ ਥੋੜੀ ਰੱਖਣਾ ਬੱਚਿਆਂ ਨੂੰ
ਟਾਈਪ ਤਾਂ ਲੱਗੇਗਾ ਦੁਨੀਆਂ ਕਿਵੇਂ ਜਿਨੀ ਹੁਣ ਸਕੂਲ ਤੇ ਜਾਂਦੇ ਈ ਰਹੇ ਸਕੂਲ ਵੀ ਕਿੰਨੇ ਬੱਚੇ ਚਲੇ, ਚਲੋ ਗਲੇ ਚ ਤੇ ਸਾਡੇ ਆਪਣੇ ਨੇ ਪਰ ਹਾਂਜੀ ਸਕੂਲੇ ਤੇ ਕਿੰਨੇ ਬੱਚੇ ਹੁੰਦੇ ਨੇ ਹਾਂ ਅੱਜ ਕੱਲ ਤੇ ਸਕੂਲੇ ਈ ਲੜਾਈ ਕਿ ਹੋਣ ਲਗ ਜਾਂਦੀ ਐ।
ਹਾਂਜੀ, ਹਾਂਜੀ ਸਕੂਲ ਵੀ ਜਾਂਦੇ ਈ ਨੇ ਬੱਚੇ
ਅੱਜ ਕੱਲ੍ਹ ਤੇ ਹੈਗਾ ਗਲੀ ਆ ਸਕੂਲ ਚ ਕਿਥੇ ਕੁੱਛ ਕੋ ਈ ਨਾ ਤੇ ਦੋ ਮਿੰਟ ਲੜਾਈ ਹੋ ਜਾਂਦੀ ਐ। ਸਾਡੇ ਪਰਲੇ ਮਹੱਲੇ ਬੱਚੇ ਚੇ ਖੇਲਦੇ ਪਏ ਸੀ ਤੇ ਉਹਨਾਂ ਨਾਲ ਖੇਲਦੇ-ਖੇਲਦੇ ਪਤਾ ਨੀ ਕੀ ਗੱਲ ਹੋਗੀ ਥੋੜੀ ਜਿਹੀ ਲੜਾਈ ਵੀ ਉਹ ਟੋਫੀ ਲੈ ਲੀ ਇਹ ਚ ਇੱਟਾਂ ਮਾਰਤੀਆਂ ਲੜਾਈ ਕਰ ਲਈ ਇੱਟਾਂ ਮਾਰ ਤੇ ਇੱਕ ਦੂਜੇ ਦੇ ਮੰਮੀ ਆਈ ਐ ਉਹਨਾਂ ਦੀ ਵੀ ਲੜਾਈ ਅੱਗੇ ਤੇ ਪੁਲਿਸ ਆਈ ਫੇਰ ਉਹ ਲੈ ਗਏ ਫੇਰ ਸੋਲਵ ਕਰਵਾਇਆ ਫੇਰ ਅਗਲੇ ਦਿਨ ਲੜਾਈ ਹੋ ਗਈ ਉਹਨਾਂ ਦੀ
ਹਾਂ ਬੜਾ ਲੜ ਰਹੇ ਸੀ ਬੱਚੇ ਨਾ ਆਪਸ ਚ
ਬਹੁਤ ਲੜਦੇ ਨੇ ਬੱਚਿਆਂ ਪਿੱਛੇ ਮਾਵਾ ਲੜਾਈ ਮਾਵਾਂ ਪਿੱਛੇ ਪੁਲਿਸ ਤੋਂ ਕਾੱਲ ਪੋਚ ਜਾਂਦੇ ਨੇ
ਅੱਛਾ, ਆਈ ਸੀ ਕਿ ਤੁਹਾਡੀ ਗਲੀ ਚ ਪੁਲਿਸ
ਹਾਂਜੀ, ਕਹਿ ਤੇ ਰੀ ਪਿਛਲੇ ਮੁੱਲੇ ਚ ਹੋਈ ਸੀ ਨਾ ਲੜਾਈ ਉਹ ਬੱਚੇ ਬੱਚੇ ਲੜਾਈ ਟੋਫੀ ਪਿੱਛੇ ਉਹ ਈ ਟਾ ਮਾਰਤੀ ਉਦੋਂ ਆਪਣੀ ਮਾਰ ਨੂੰ ਲੈ ਕੇ ਖੂਨ ਖਾਨ ਵੇਖ ਲਿਆ ਫੇਰ ਓ ਉਹਨਾਂ ਦੇ ਦੀ ਮੰਮੀ ਆਈਆਂ ਉਹਨੇ ਗੱਲ ਕੀਤੀ ਆ ਏਨੇ ਚ ਵਾਲ ਫੜ ਲਏ ਸੁ ਫਰਲੇ ਲੜਾਈ ਕਰਤੀ, ਫੇਰ ਫੇਰ ਕਿਸੇ ਬੰਦੇ ਨੇ ਪੁਲਿਸ ਨੇ ਫੋਨ ਕੀਤਾ, ਵਿਆ ਏ ਗੱਲ ਐ, ਵੇਖੋ ਆ ਕੇ ਤੇ ਪੁਲਿਸ ਆਈ ਏਕ ਘੰਟਾ ਪੁਲਿਸ ਨੇ ਪੁੱਛਿਆ ਵੀ ਕੀ ਕੀ ਗੱਲ ਹੋਈ ਐ ਫੇਰ ਉਹ ਨੇ ਗੱਲਾਂ ਦੱਸੀਆ ਫੇਰ ਗੱਲ ਦੱਸ ਕੇ ਉਹ ਕਹਿੰਦੇ ਸੀ ਚਲੋ ਉੱਥੇ ਚਲੋ, ਪੁਲਿਸ ਥਾਨੇ ਉੱਥੇ ਗਏ ਉੱਥੇ ਲੜਨ ਲੱਗ ਗਏ
ਹਾਏ ਨਈ ਇਹਨਾ ਨੂੰ ਮਨਾ ਬਸ ਤੁਸੀਂ ਨਾ ਦੂਰ ਹੀ ਰਿਹਾ ਕੇ
ਹਾਂਜੀ, ਅਸੀਂ ਤੇ ਬੁਲਾਂਦੇ ਈ ਨੀ, ਅਸੀਂ ਬੋਲਦੇ ਬੋਲ ਚਾਲ ਨੀ ਸਾਡੇ ਸੀ ਲੋਕੀ ਲੋਕਾਂ ਨੇ ਕੀ ਕਰਨਾ ਬਾਹਰ ਸਾਡੇ ਤੇ ਆ ਜਨ ਫ ਫੇਰ ਪੁਲਿਸ ਸਾਨੂੰ ਤੇ ਠੀਕ ਮਲਬ, ਫਿਰ ਅਗਲੇ ਦਿਨ ਫੇਰ ਫਰੀ ਹੋ ਗੇ ਸੀ ਫੇ ਹੁਨ ਕੀ ਕਰੀਏ, ਫੇਰ
ਸਾਡੇ ਮਹਲੇ ਨੀ ਇਹੋ ਜੀ ਕੋਈ ਹੈ, ਉਹ ਕੀ ਕਹਿੰਦੇ ਨੇ ਰਲ ਮਿਲ ਕੇ ਰਹਿੰਦੇ ਨੇ ਸਾਡੇ ਏਧਰ ਸਾਰੇ
ਸਾਡੇ ਮੁਹੱਲੇ ਚ ਰਲ ਮਿਲ ਰਲ ਮਿਲ ਰਹਿੰਦੇ ਨੇ ਪਰ ਨਾ ਉਹ ਨਾ ਬ ਤਵੇਨ ਨੀ ਹੁੰਦੀ ੳ ਵੇ ਦੀ ੳ
ਸਾਡੇ ਏਧਰ ਨਾ ਬਿਲਕੁਲ ਸਾਡੇ ਘਰ ਤੋਂ ਬਾਹਰ ਨਿਕਲੋ ਅਹ ਦੋ ਚਾਰ ਕਦਮ ਛੋੜ ਕੇ ਹੀ ਸਾਡੇ ਘਰ ਦੇ ਉਹ ਪਾਰ ਕੇ ਆਪਾਂ ਸਵੇਰੇ ਵੀ ਉੱਧਰ ਸੈਰ ਕਰਨ ਜਾਂਨੇ ਆ ਤੇ ਫਿਰ ਰਾਤੀ ਵੀ ਜਾਂਨੇ ਆ
ਹਾਂਜੀ
ਆਪਾਂ ਜਾਂਨੇ ਆ
ਹਾਂਜੀ ਕਰਨੀ ਦੀਦੀ ਸਗੋਂ ਸਵੇਰੇ ਸਵੇਰੇ ਦੀ ਤੇ ਸੈਰ ਵਧੀਆ ਹੁੰਦੀ ਐ, ਠੰਡੀ ਔਕਸੀਜਨ ਮਿਲਦੀ ਏ
ਹਾਂਜੀ ਹਾਂਜੀ
ਉਹ ਫਾਇਦੇਮੰਦ ਕਰਦੀ ਬੰਦਾ ਬਿਮਾਰ ਨੀ ਹੁੰਦਾ ਜੋ ਸੇ ਸੇ ਸੈਰੇ ਕਰੇ
ਹਾਂਜੀ
ਅਜ ਕੱਲ ਤੇ ਕਾਫੀ ਬਿਮਾਰੀਆਂ ਆ ਗੀਏ ਅੱਜ ਕੱਲ ਬੜੇ ਵਾਇਰਸ ਆ ਗਏ ਨੇ, ਬਿਮਾਰੀਆਂ ਆ ਗਈ
ਬਹੁਤ ਜ਼ਿਆਦਾ ਸਾਡੇ ਪਿੱਛੇ ਗਲੀ ਚ ਵੀ ਇੱਕ ਆਂਟੀ ਏ ਉਹਨਾਂ ਦੇ ਗੋਡੇ ਈ ਨੀ ਬਿਲਕੁਲ ਚੱਲ ਦੇ, ਗੋਡਿਆਂ ਚ ਏਨੀ ਪੀੜ ਹੋ ਰਹੀ ਏ ਨਾ ਉਹਨਾਂ ਦੇ ਹੁਨੇ ਡਾਕਟਰ ਨੇ ਕਿਹਾ ਉਹਨਾਂ ਦੀ ਸਰਜਰੀ ਹੋਏਗੀ ਤੇ ਸਰਜਰੀ ਕਰਨ ਤੋਂ ਬਾਅਦ ਉਹਨਾਂ ਦਾ ਦੇਖਦੇ ਆ ਕੁੱਛ ਫ਼ਰਕ ਪੈਂਦਾ ਯਾ ਨੀ ਪੈਂਦਾ ਮੇਰੀ ਸੱਸ ਨੂੰ ਵੀ ਏਹੀ ਦਿੱਕਤ ਹੋ ਰੀ ਸੀ ਆਪਾਂ ਕਿਹਾ, ਚਲੋ ਆਂਟੀ ਜੀ ਕਰਾ ਲੈਨਗੇ ਤੇ ਥੋੜ੍ਹਾ ਪਤਾ ਲੱਗ ਜਾਏਗਾ ਕਿ ਬਈ ਸਰਜਰੀ ਠੀਕ ਹੋਈ ਏ ਵੀ ਨਹੀਂ ਹੋਈ ਤੇ ਥੋੜਾ ਜਾ ਆਈਡੀਆ ਹੋਜੇਗਾ ਬੰਦੇ ਨੂੰ
ਹਾਂਜੀ ਵੀ ਐਵੇਂ-ਐਵੇਂ ਹੋ ਸਕਦੇ ਹਾਂਜੀ ਉਹਨਾਂ ਨੂੰ ਉਹਨਾਂ ਨੂੰ ਥੋੜਾ-ਥੋੜਾ ਤੁਰਾਯਾ ਕਰੋ
ਤੁਰਵਾਂਦੇ ਆ ਅਸੀਂ ਨਾ ਤੁਰਵਾਦੇ ਵੀ ਆ, ਮਾਲਿਸ਼ ਵੀ ਕਰਦੇ ਹਾਂ ਆਪਾਂ ਉਹਨਾਂ ਦੀ ਨਾ ਆਮ ਦੇ ਤੇਲ ਨਾਲ ਮਾਲਿਸ਼ ਕਰਦੇ ਹ
ਹਾਂਜੀ
ਪਰ ਉਹ ਫਿਰ ਵੀ ਉਹਨਾ ਨੂੰ ਨਾ ਥੋੜਾ ਫਰਕ ਨੀ ਪੈ ਰਿਹਾ ਤੇ ਅਸੀਂ ਕਿਹਾ ਚਲੋ ਇੱਕ ਵਾਰੀ ਡਾਕਟਰ ਨੂੰ ਦਿਖਾ ਖਾ ਲਾਂਗੇ, ਦੇਖਾਂਗੇ ਓਪਰੇਸ਼ਨ ਦਾ ਹੋਇਆ ਤੇ ਓਪਰੇਸ਼ਨ ਕਰਾ ਲਾਂਗੇ
ਹਾਂਜੀ ਉਹਦੇ ਨਾਲ ਜਲਦੀ ਉਹਨਾਂ ਦਾ ਜਲਦੀ-ਜਲਦੀ ਕਰਦ ਫਿਰ ਨਾ ਐਵੇਂ ਕੋਈ ਹੋਰ ਬਿਮਾਰੀ ਅੰਦਰ ਹੋ ਜਾਂਦੀ ਹੈ
ਸੋਚ ਰੇ ਆ, ਤੇ ਆਪਾਂ ਸੋਚ ਰਹੇ ਹਾਂ ਕਿ ਇੱਕ ਵਾਰੀ ਪਿਛਲੇ ਜਿਹੜੇ ਸਾਡੇ ਮਹੱਲੇ ਚ ਉਹਨਾਂ ਦਾ ਔਪਰੇਸ਼ਨ ਹੈ ਨਾ, ਉਹਨਾਂ ਦਾ ਦੇਖ ਰਹੇ ਆਪਾਂ ਇੱਕ ਵਾਰੀ ਹੋ ਜਾਈਏ, ਜੇ ਉਹਨਾਂ ਦਾ ਹੋ ਜਾਏਗਾ ਠੀਕ ਠਾਕ, ਤੇ ਫਿਰ ਹੁਣ ਆਪਾਂ ਵੀ ਕਰਾ ਦਾਂਗੇ
ਹਾਂਜੀ-ਹਾਂਜੀ ਹੋਰ ਐਵੇਂ ਪਤਾ ਲੱਗਦਾ ਵੀ ਆਈਡੀਆ ਜੇ ਐਵੇਂ ਡਾਇਰੈਕਟ ਕਰਾ ਲੋ, ਕਈ ਡਾਕਟਰ ਗਲਤ ਦੱਸਦੇ ਨੇ ਕਈ ਸਹੀ ਦੱਸਦੇ ਨੇ ਕਈ ਲਾਪਰਵਾਹੀ ਕਰਦੇ ਰਹੇ ਹੂ ਸਾਡੇ ਗਲੀ ਇੱਕ ਔਰਤ ਸੀ, ਔ ਗਈ ਉਹਦੀ ਪੱਥਰੀ ਸੀ ਤੇ ਉਹ ਗਈ ਸੀ ਡਾਕਟਰ ਕੋਲ ਉਹਨਾਂ ਨੂੰ ਦੱਸਦੀ ਹੈਗੀ ਹੈ ਮੈਂ ਤਾਂ ਹੈ ਨੀ ਸੀ ਉਹਨਾ ਦੇ, ਉਹੇ ਦੱਸਦੀ ਹੈਗੀ ਏ, ਫੇਰ ਉਹ ਦੂਜੇ ਡਾਕਟਰ ਗਏ ਕਰਉਣ ਔ ਕਹਿੰਦੇ ਹੈ ਹੀ ਨੀ
ਹਾਏ
ਜੇ ਉਹ ਔਪਰੇਸ਼ਨ ਕਰਾ ਲੈਂਦੀ ਫੇਰ
ਅੱਜ ਕਲ ਦੇ ਡਾਕਟਰ ਵੀ ਨਾ, ਮੈਨੂੰ ਲੱਗਦਾ ਇੰਨੇ ਪੜ੍ਹੇ ਲਿਖੇ ਹੈ ਨੀ, ਸਾਡੇ ਟਾਈਮ ਦੇ ਡਾਕਟਰ ਵੀ ਬੜੇ ਚੰਗੇ ਹੁੰਦੇ ਸੀ, ਡਾਕਟਰ ਦੀ ਵੀ ਲੋੜ ਨਹੀ ਪੈਂਦੀ ਸੀ ਗਲੀ ਦੀ ਔਰਤਾਂ ਹੀ ਇਨੀ ਆਪ ਆਪਣੇ ਆਪ ਹੀ ਡਾਕਟਰ ਬਣੀ ਹੁੰਦੀ ਸੀ, ਔਹੀ ਇਲਾਜ ਕਰ ਦਿੰਦੇ ਸੀ
ਅੱਛਾ ਨਹੀਂ ਹੈ ਹੈ ਤੇ ਡਾਕਟਰ ਪੜ੍ਹਨ ਲਿਖੇ, ਪਰ ਨਾ ਲਾਪਰਵਾਹੀ ਕਰਦੇ ਨੇ, ਵੀ ਪੇਸ਼ੈਂਟ ਕੀ ਕਹਿਣਾ ਛੱਡ ਪਰੇ ਪੇਸ਼ੈਂਟ ਕੀ ਕਹਿਣਾ ਛੱਡੋ ਪਰੇ
ਨਹੀਂ-ਨਹੀਂ ਐਵੇਂ ਨਹੀ ਕਰਨਾ ਚਾਹੀਦਾ ਨਾ ਹੋਰ ਦੱਸੋ ਤੁਸੀਂ, ਆਣਾ ਨੀ ਤੁਸੀਂ
ਆਵਾਂਗੇ ਤੁਸੀਂ ਨੀ ਆਯੇ, ਤੁਸੀਂ ਚੱਕਰ ਲਾਓ ਸਾਡੇ ਇੱਥੇ
ਹਾਂ ਚਲੋ ਮੈਂ ਦੇਖਦੀ ਹਾਂ ਅਗਲੇ ਸੰਡੇ ਦਾ ਪਲੈਨ ਬਣਾਉਂਦੀ ਹਾਂ ਤੁਹਾਡੇ ਉੱਧਰ ਦਾ ਨਾ। ਫੇਰ ਆਪਾਂ ਦੋਨੋ ਕਿੱਧਰੇ ਘੁੰਮਣ ਚੱਲਾਂਗੇ, ਠੀਕ ਹੈ ਜੀ ਚਲੋ ਠੀਕ ਹੈ, ਧਿਆਨ ਰੱਖਿਓ, ਸਤਿ ਸ੍ਰੀ ਅਕਾਲ
ਸਤਿ ਸ੍ਰੀ ਅਕਾਲ ਜੀ